ਹਾਂਜੀ ਠੀਕ ਹੈ ਮਹਾਰਾਜ ਹੈਲੋ
ਹਾਂਜੀ ਹਾਂਜੀ ਬੋਲੋ ਕੱਲ ਬੱਸਾਂ ਘੱਟ ਸੀ ਹਨਨਾ
ਪਤਾ ਨੀ ਮੈਂ ਤਾਂ ਗਿਆ ਨੀ ਕੰਮ ਤੇ ਕੱ
ਯਾਰ
ਮੈਂ ਤਾਂ ਰਾਜਨੀਤੀ ਤੇ ਫੀੜ ਕਰਦਾ ਜੀ ਠੀਕ ਆ
ਹਾਂ ਤੇ ਕੱਲ ਯਾਰ ਬਾਰਿਸ਼ ਕਿੰਨੀ ਹੋਈ ਹੈ
ਬਾਰੀ ਇੱਧਰ ਦਾ ਪਠਾਨਕੋਟ ਐਡ ਤਾਂ ਬਰਫ ਪਈ ਔੜੇ
ਕੌਲੇ ਪਏ ਹਾਂ ਮਾਸੀ ਨੇ ਭੇਜਿਆ ਸੀਗਾ ਹਾਂ ਹਾਂ ਹਾਂ ਮ ਮਾਸੀ ਦੇ ਮੁੰਡੇ ਨੇ ਵੀ ਵੀਡੀਓ ਭੇਜੀਆਂ ਸੀਗੀਆਂ ਪਠਾਨਕੋਟ ਹੈ ਨਾ ਇੱਕ ਮਾਸੀ। ਹਮ, ਇੱਕ ਮਾਸੀ ਪਠਾਨਕੋਟ ਨੇ ਇੱਕ ਪ ਟਿਆਲੇ ਨੇ
ਗਰਮੀ ਤੋਂ ਰਾਹਤ ਆਂ ਹੁਣ
ਹਾਂ ਉਹਨ ਰਾਤ ਕੂਲਰ ਲਾਇਆ ਨੀ ਅਸੀਂ ਪੱਖਾ ਲਾ ਕੇ
ਹਾਂ ਅਸੀਂ ਤਾ ਪੱਖਾ ਚਲਾਇਆ ਸੀ। ਪਲ ਛੱਤ ਆਲਾ ਉਹ ਉਹ ਚ ਹਾਂ ਸਹੀ ਗੱਲ ਰਾਤ ਠੰਡ ਲਗਦੀ ਸੀ ਮੌਸਮ ਠੰਡਾ ਹੋ ਗਿਆ
ਹਮ
ਪਲਾਸਤਰ ਜ਼ਿਆਦਾ ਟੈਂਪਰੇਚਰ
ਉਹ ਤਾਂ ਹੈ ਹੀ ਹੈ
ਥੋੜੀ ਜਿਹੀ ਰਾਹਤ ਤਾਂ ਮਿਲੀ ਆ ਚੱਲ ਇੱਕ ਦੋ ਦਿਨ ਦੀ ਗੱਲ ਹੈ ਮੁੜ ਕੇ ਫੇਰ ਉਹੀ ਹਾਲ ਹੋ ਜਾਣਾ। ਹੈਨਾ?
ਹਮ ਵੈਸੇ ਰਾਏ ਤਾਂ ਰਾਏ ਲਾਸਟ ਵਿੱਚ ਕੰਮ ਤਾਂ ਕਰਾ ਰਿਹਾ ਸੜਕਾਂ ਸੁੜਕਾਂ ਐਨ ਮਲਾਈ ਵਰਗੀਆਂ ਕਰ ਆਂ ਦੇਖਲਾ
ਆਹ ਸਾਡੇ ਇੱਧਰ ਸਾਰੇ ਬੰਨ ਸਾਰੇ ਕਰਦੀਆਂ ਨੇ ਪੱਕੀਆਂ ਸੜਕਾਂ
ਮੈਂ ਤੈਨੂੰ ਉਹੀ ਤਾਂ ਦੱਸ ਰ ਤੇ ਆਮ ਖਾ ਸੀ ਜਿਹੜੀ ਸੜਕ ਸੀਗੀ ਉਹ ਵੀ ਉਹਨੇ ਕਰਤੀ ਜਿ ਹਾਂ ਸਾਡੇ ਘਰ ਵੱਲ ਨੂੰ ਜਾਂਦੀ ਆਮ ਖਾਸ ਤੋਂ। ਆਮ ਖਾਸ ਦੀ ਫਿਰਨੀ ਲਾ ਲਾ ਉਹ ਸਾਰੀ ਨਵੀਂ ਬਣਾ ਹਾਂ ਸਾਰੀ ਐਨ ਟਿਚ ਕਰ ਉਹਨ ਪੂਰੀ
ਚੱਲ ਵਧੀਆ ਨਾਲੇ ਜਾਂਦੇ ਗੁੱਸਾ ਕਰ ਰੇ ਨੇ
ਹਾਂ ਹੁਣ ਰਾਜ ਨੇ ਇੱਧਰ ਆ ਪੰਦਰਾਂ ਦਿਨ ਬਾਅਦ ਸਾਡਾ ਵੀ ਟੈਂਡਰ ਪਾਸ ਕਰ ਨਾ
ਯਾਰ ਇਹਨਾਂ ਨੂੰ ਆਇਆ ਵੀ ਹੁਣ ਸੀਟਾਂ ਸਾਰਾਂ ਆ ਗਈਆਂ ਆਮ ਆਦਮੀ ਪਾਰਟੀ ਤੋਂ ਕੰਮ ਵੀ ਕਰੀਏ ਤਾਂ ਹੀ ਸੀਟ ਮਿਲੂਗੀ ਇਹਨੂੰ ਕਿ ਨਹੀਂ
ਹਮ
ਨਹੀਂ ਡਟ ਨੀ ਵੀ ਦਿੰਦਾ ਕ ਫਰ
ਓ ਤਾਂ ਹੈ
ਹਮ ਤੇ ਵਧੀਆ ਫਾਇਦਾ ਜ ਹੋ ਗਿਆ ਸੜਕਾਂ ਪੱਕੀਆਂ ਹੋ ਗਈਆਂ ਸੜਕਾਂ ਦਾ ਸਾਡੇ ਇੱਧਰ ਬਹੁਤ ਬਰਾ ਹਾਲ ਹੋਇਆ ਪਤਾ ਸੀ ਸਾਰੀ ਟੁੱਟੀ ਏਈ ਏ
ਹਲੀ ਹੈ ਆਪਾਂ ਤਾਂ ਕੰਮ ਕਰਦਾ ਰਿਹਾ ਆਾਂ ਇਹ ਲੱਗਦਾ ਨ ਪਹਿਲਾਂ ਜ ਮੈਂ ਚਾਰ ਪਾ ਚਾਰ ਤ ਰਿਹਾ ਹਾਂ ਇਹ ਵਿਚਗੇ ਛਿਆ ਨੇ ਮੈ ਕਿਆ ਰਾਏ ਚਾਰ ਸਾਲ ਤਾਂ ਪਹਿਲਾਂ ਹੀ ਰਿਹਾ
ਹਾਂ ਹਾਂ ਹੁਣ ਲਾਸਟ ਦਾ ਕੇ ਕਰਨ ਲੱਗੇ ਇਹਨਾਂ
ਹੁਣ ਕੰਮ ਖਿੱਚਿਆ ਲਾਸਟ ਵਿੱਚ ਆ ਕੇ
ਹਮ
ਪਰ ਇੱਕ ਚੀਜ਼ ਦੱਸਾਂ ਤੈਨੂੰ ਮੈਂ ਜੇ ਜਿੰਨਾ ਕੰਮ ਨਾ ਕਰਾ ਕਰਾ ਗਿਆ ਕੋਈ ਨੀ ਕਰਾ
ਹਾਂ ਇਹ ਤਾਂ ਗੱਲ ਹੈ ਜੋ ਉਹਨੇ ਮਤਲਬ ਸੁਧਾਰ ਲਿਆਂਦਾ ਉਹ ਕੋਈ ਨੀ ਲਿਆ ਸਕਦਾ
ਅਗਰ ਇਹਨੇ ਸੁਧਾਰ ਲਿਆਂਦਾ ਆਪਣੇ ਫਤਿਹਗੜ੍ਹ ਸਾਹਿਬ ਚ ਕੋਈ ਨੀ ਲੈ ਕੇ ਆਇਆ
ਸਹੀ ਗੱਲ ਆ ਸਹੀ ਗੱਲ ਆ ਉਹਨੇ ਤਾਂ ਨਵਾਂ ਬੱਸ ਸਟੈਂਡ ਬਣਾਇਆ ਸਭ ਕੁਝ ਬਣਾਇਆ
ਮ ਓਹੀ ਤਾ ਗੱਲ ਕਰ ਰਿਹਾ ਬਸ ਸੜਕਾਂ ਤੇ ਪੈੇਹੇ ਲਾਈ ਜਾਂਦੇ ਨੇ ਹੋਰ ਕੁਛ ਨੀ ਹੈ ਏਨਾ ਕੋ
ਡਬਲ ਰੋਡ ਵੀ ਉਹੀ ਕਰਾ ਗਿਆ ਆਪਣਾ ਦੂਸਰੇ ਮੜੋਂ ਤੱਕ ਕਿੰਨਾ ਫਾਇਦਾ ਹੋ ਗਿਆ ਪਹਿਲਾਂ ਸਿੰਗਲ ਦਾ ਕਿੰਨਾ ਰਿ
ਹਮ, ਵੈਸੇ ਤਾਂ ਯਾਰ ਕਾਂਗਰਸ ਵੀ ਠੀਕ ਹੈ। ਉੂਰੇ ਆਪਣੇ ਬਸ ਤੇ ਤਾਂ ਨਾਗਰਾ ਠੀਕ ਹੈ ਰਾਏ ਰਾਏ ਰਾਏ ਸਿਰਫ ਪ੍ਰੋਗਰਾਮਾਂ ਦੇ ਖੜਨ ਜੋਗਾ ਈ ਆ ਉਹਨੂੰ ਮੈਂ ਤਾਂ ਦੇਖਿਆ ਨੀ ਯਾਰ ਕੰਮ ਕਰਦੇ ਏਨਾ ਸਿਰਫ ਇਹ ਆ ਵੀ ਹੁਣ ਲਾਸਟ ਵਿੱਚ ਆ ਕੇ ਸੜਕਾਂ ਬਣਾ ਕੇ ਦਿਖਾ ਰਿਹਾ ਵੀ ਹਾਂ ਮੈਂ ਕੰਮ ਕਰ ਰਿਹਾ
ਹਮ ਹੈਲੋ
ਮੈਂ ਕਿਹਾ ਲਾਸਟ ਵਿੱਚ ਸੜਕਾਂ ਬਣਾ ਕੇ ਈ ਦਿਖਾ ਰਿਹਾ ਬਸ
ਹਾਂ ਹਾਂ
ਕੋਈ ਅ ਤਰੱਕੀ ਕੀਤੀ ਨੀ
ਹਾਂ ਉਹ ਤਾਂ ਹੈ ਹੀ ਹੈ
ਹੁ ਨਾ ਕੇ ਇਹਨੇ ਦੇਖ ਲੈ ਕਿੰਨਾ ਕੰਮ ਚਿਆ ਸੀਗਾ ਸਾਰੇ ਸੀਵਰੇਜ ਨਵੇਂ ਪਾਤੇ ਪੱਟ ਕੇ
ਤਾਂ
ਰੂਪ ਰੰਗ ਹੀ ਬਦਲਤਾ ਜੇ ਕਿਤੇ ਪੰਜ ਸਾਲ ਹੋਰ ਰਹਿ ਜਾਂਦਾ ਉਹ ਤਾਂ ਬਹੁਤ ਕੁਝ ਸੋਚੀ ਬੈਠਾ ਸੀ
ਇਹ ਸਭ ਤੋਂ ਵੱਡੀ ਗੱਲ ਹੈ ਜਿਹੜਾ ਚੋਏ ਦੇ ਨਾਲ ਸੜਕ ਕੱਢਤੀ ਸਾਨੂੰ ਬਹੁਤ ਫਾਇਦਾ ਹੋ ਗਿਆ
ਬਹੁਤ ਜ਼ਿਆਦਾ ਕਰਦਾ ਨਹੀਂ ਤਾਂ ਉਹਦਾ ਜਾਣਾ ਈ ਪਈ ਸੀ ਜਗ੍ਹਾ
ਹਾਂ ਹੁ ਪੁਰਾਣੀ ਸਰੰਦ ਜਾਣਾ ਹੋਵੇ ਬੱਸੀ ਜਾਣਾ ਹੋਵੇ ਕਿਤੇ ਵੀ ਜਾਣਾ ਹੋਵੇ ਬੰਦਾ ਨਾਲੋਂ ਨਾਲ ਲੰਘ ਜਾਂਦਾ ਪਤਾ ਨਹੀਂ ਲੰਗ ਜਾਂਦਾ ਪਹੁੰਚ ਜਾਂਦਾ ਬੰਦਾ ਬਿਨਾਂ ਟ੍ਰੈਫਿਕ ਤੋਂ ਅਂਕਣਾ ਨਾਲੇ ਟ੍ਰੈਫਿਕ ਨੀ ਕੋਈ ਖਾਲੀ ਪਿਆ ਰੋਡ ਥੋੜਾ ਜਿਆ ਐਂ ਵੀ ਉੱਥੇ ਟਿੰਗ ਲ ਜਾਓ ਰਿਕਿਸਕਾ ਥੋੜ੍ਹਾ ਜਿ
ਹਾਂ ਚਲੋ ਰੇਲਿੰਗ ਦਾ ਤਾਂ ਏਡਾ ਕੋਈ ਇਸ਼ੂ ਨਹੀਂ ਹੈਗਾ ਉੱਥੇ ਅੱਛਾ ਤੇ ਕੱਟ ਲਈ ਸੀ ਕਰੋ
ਨਾ ਮੈਂ ਤਾਂ ਨਹੀਂ ਜੇ ਸੀ ਵੀ ਨਾਲ ਕੱਢੀ ਹੈ ਪਰ ਹੈ ਤਾਂ ਰਿਸਕ ਰਾਤ ਨੂੰ ਹਨੇਰਾ ਪਿਆ ਹੁੰਦਾ ਉਧਰ ਉਹ ਕਰਨੀ ਚਾਹੀਦੀ ਥੋੜੀਓ ਛੱਡ ਗੇ ਕਸਰ ਨਹੀਂ ਬਾਕੀ ਕੱਢਿਆ ਰੋਡ ਤਾਂ ਪਤਾ ਨੀ ਲੱਗਦਾ ਘਰ
ਹੋਤਾ ਹੈ ਸੰਡੇ ਕਿਵੇਂ ਜਾ ਰਿਹਾ ਹੈ
ਹੈਂ
ਸੰਡੇ ਕਿਵੇਂ ਨਿਕਲ ਰਿਹੈ
ਬਸ ਬੈਠੇ ਵਿਹਲੇ ਯਾਰ ਘਰੇ ਟਾਈਮ ਨੀ ਪਾਸ ਹੁੰਦਾ ਕੰਮ ਕਾਰ ਤੇ ਪਤਾ ਨੀ ਲੱਗਦਾ ਟੈਮ ਦਾ ਹ ਬੇਟਾ ਚਲੇ ਗਿਆ ਰਾਤ ਫਿਰ
ਹਾਂ ਪਹੁੰਚ ਗਿਆ ਉਹ ਉੱਥੇ ਮਨੀਕਰਨ ਸਾਹਿਬ ਮੱਥਾ ਟੇਕ ਕੇ ਅੱਗੇ ਲੰਗੇ
ਅੱਛਾ ਮਨੀਕ ਸਾਹਿਬ ਦੇ ਵਿੱਚ ਆਂਦਾ ਇੱਧਰ
ਪਹਿਲਾ ਮਨੀਕਰਨ ਸਾਹਿਬ ਆਂਦਾ ਫੇਰ ਆਂਦਾ ਕੁੱਲੂ ਮਨਾਲੀ
ਛਾ
ਹਮ ਮਨੀਕਰਨ ਸਾਹਿਬ ਮੱਥਾ ਟੇਕਿਆ ਪਹਿਲਾਂ ਉਹਨਾਂ ਨੇ ਸਾਰਾ ਪ੍ਰਸ਼ਾਦਾ ਛੱਕਿਆ ਫੇਰ ਉਸ ਤੋਂ ਬਾਅਦ ਹੁਣ ਅੱਗੇ ਚੱਲੇ ਨੇ ਹੁਣ ਸਿੱਧਾ ਹੋਟਲ ਜਾਣਗੇ ਮਨਾਲੀ
ਅੱਛਾ ਅੱਛਾ ਅੱਛਾ ਮਨੀਕਰਨ ਸਾਹਿਬ ਪਹਿਲਾ ਆਂਦਾ ਮਨਾਲੀ ਬਾਅਦ ਚੋਂ ਆਉਂਦਾ
ਹਾਂ ਫੋਰ ਫੋਰ ਸਟਾਰ ਹੋਟਲ ਕੀਤਾ ਹੋਇਆ
ਅੱਛਾ ਸਕੂਲ ਵੱਲੇ ਹੀ ਹੋਣਾ ਵੱਖਾ ਤਾਂ
ਸਾਰਾ ਕੁਛ ਹਾਂ
ਕਿੰਨੇ ਪੈਸੇ ਲੈ ਲਏ ਉਹਨਾਂ ਨੇ
ਪੈਂਹਠ ਸੌ
ਅੱਛਾ ਵਿੱਚੇ ਖ਼ਰਚਾ ਆਉਣ ਜਾਣ ਦਾ ਵਿੱਚ ਸਭ ਕੁਛ ਹੈ ਰੋਟੀ ਪਾਣੀ
ਰੋਟੀ ਦੇਣਗੇ ਬਾਕੀ ਦੁਪਹਿਰ ਦੀ ਬੱਚੇ ਊਟ ਪਟਾਂਗ ਆਪ ਹੀ ਖਾਈ ਜਾਂਦੇ ਨੇ
ਓਤਾਂ ਚਲੋ ਬਾਹਰ ਬੰਦਾ ਘੁੰਮਦਾ ਫਿਰਦਾ ਖਾਈ ਜਾਂਦਾ ਹੈ
ਹਮ ਹਮ
ਅੱਛਾ ਉਹ ਬੱਚੇ ਜਿਹੜਾ ਦੁਪਹਿਰ ਦਾ ਖਰਚਾ ਉਹ ਆਪਣਾ ਬਚਾ ਆਪ ਕਰਨਗੇ ਹੈਂ
ਹਾਂ ਉਹ ਵੈਸੇ ਵੀ ਦੁਪਹਿਰ ਦਾ ਖਿਲਾ ਈ ਨਹੀਂ ਸਕਦੇ ਦੁਪਹਿਰੇ ਬੱਚਿਆਂ ਨੂੰ ਇਕੱਠੇ ਕਿੱਥੇ ਕਰਨਗੇ ਦੁਪਹਿਰੇ ਤਾਂ ਬੱਚੇ ਇੱਧਰ ਉੱਧਰ ਘੁੰਮਦੇ ਪਏ ਹੋਣਗੇ ਕੋਈ ਉੱਧਰ ਘੁੰਮਣ ਗਿਆ ਹੋਇਆ ਕੋਈ ਉੱਧਰ ਗਿਆ ਹੋਇਆ
ਨਹੀਂ ਟੀਚਰ ਨਾਲ ਨੀ ਜਾਂਦਾ ਉਹ ਦਾ ਕੋਈ
ਟੀਚਰ ਨਾਲ ਨੇ ਗਰੁੱਪ ਬਣਾ ਤੇ ਨਾ ਉਹਨਾਂ ਨੇ ਬੀ ਆ ਟੀਚਰ ਨਾਲ ਗਰੁੱਪ ਰਹੂ ਹੁਣ ਇੱਕ ਗਰੁੱਪ ਹੋਰ ਪਾਸੇ ਆ ਦੂਜਾ ਹੋਰ ਪਾਸੇ ਆ ਟਰੈਕਿੰਗ ਵਗੈਰਾ ਸਾਰਾ ਕੁਛ ਹੈ
ਆਹੋ ਫਿਰ ਉਹਨਾਂ ਸ਼ਡਿਊਲ ਨੀ ਬਣਣਾ ਇਸ ਤਰਾਂ ਮੈਚ
ਸ਼ਡਿਊਲ ਨੀ ਬਣਨਾ ਸਹੀ ਗੱਲ ਹੈ
ਹਮ
ਚਲ ਮੈਂ ਕਿਹਾ ਆਪਾ ਤਾਂ ਘੁਮੇ ਨਹੀਂ ਐ ਤਾਂ ਘੁਮੇ ਜੁਆਏਂ ਕਰੇ ਆਪਾਂ ਕਮਾਨ ਚ ਟੈਮ ਕੱਟਤਾ
ਆਪਾਂ ਤਾਂ ਸਿਰਫ਼ ਹਿਮਾਚਲ ਨੈਣਾ ਦੇਵੀ ਤੱਕੇਂ ਗਏ ਹਾਂ
ਹਹੀਹੀਹੀਹੀਹੀਹੀ ਨਹੀਂ ਮੈਂ ਤਾਂ ਅੱਗੇ ਗਿਆ ਸਦਾ ਸ਼ਿਵ ਵੀ ਗਿਆ ਹੋਇਆ ਮੈਂ
ਆਹ ਤੇ ਤੂੰ ਜਾਇ ਆਯਾ ਮੈਂ ਨੀ ਨਾ ਗਿਆ ਕਿਤੇ
ਹੀਹੀਹੀ ਅੱਛਾ ਤਾਂਹੀ ਤਾਂ ਮੈਂ ਲੁਡਰੂ ਜੀ ਮਾ ਗਿਆ ਅਮਰਨਾਥ ਗਿਆ
ਅਮਰਨਾਥ ਜਾ ਆਇਆ ਤੂੰ
ਹਾਂ ਮੈਂ ਕੁਆਰੇ ਹੁੰਦੇ ਹੀ ਜਾ ਆਇਆ ਸੀ
ਅੱਛਾ ਬਹੁਤ ਵਧੀਆ ਗੱਲ ਹੈ ਯਾਰ ਸਾਡਾ ਨੀ ਕਦੇ ਬੁਲਾਇਆ ਭੋਲੇ ਨਾਥ
ਉਹ ਬਸ ਜਦੋਂ ਆਗਿਆ ਹੋਈ ਆ ਉਦੋਂ ਹੀ ਉਦੋਂ ਹੀ ਬੁਲਾਣਗੇ
ਕਹਿੰਦੇ ਚੜ੍ਹਾਈ ਬਹੁਤ ਔਖੀ ਐ ਉੱਥੇ ਹਨਾ
ਨਹੀਂ ਨਹੀਂ ਕਹਿਣ ਦੀਆਂ ਗੱਲਾਂ ਨੇ ਯਾਰ ਦੋ ਚਾਰ ਕਿਲੋਮੀਟਰ ਚੱਲਗੇ ਫਿਰ ਸਰੀਰ ਗਰਮ ਹੋ ਜਾਂਦਾ
ਆਕਸੀਜਨ ਘਟ ਐ ਨਾ।
ਉਹ ਕੁਛ ਨੀ ਹੈਗਾ ਯਾਰ ਕਹਿਣ ਦੀਆਂ ਗੱਲਾਂ ਉਹਨਾਂ ਵਾਸਤੇ ਘੱਟ ਹੈ ਜਿਹਨਾਂ ਨੂੰ ਅਸਥਮਾ ਦੀ ਪ੍ਰੋਬਲਮ ਹੈ।
ਅੱਛਾ ਅੱਛਾ।
ਹਾਂ ਵੈਸੇ ਤਾਂ ਠੀਕ ਹੈ ਉਹ। ਤੈਨੂੰ ਦੱਸ ਤਾਂ ਰਿਹਾ ਸਿਰਫ ਉਹਨਾ ਨੂੰ ਦਿੱਕਤ ਹੈ। ਜਿਨਾਂ ਨੂੰ ਆਸਥਮਾ ਦੀ ਪ੍ਰੋਬਲਮ ਆ ਅਦਰਵਾਈਜ਼ ਤਾਂ ਠੀਕ ਆ ਉੱਥੇ ਸਾਰਾ ਕੁਛ। ਅਸੀਂ ਉੱਪਰੇ ਰਹੇ ਹਾਂ ਰਾਤ ਭਵਨ ਤੇ, ਹਾਂ ਰਾਤ ਉੱਥੇ ਕੱਟੀ ਐ
ਹੈਗੇ ਜਗ੍ਹਾ ਉੱਥੇ ਰਹਿਣ ਨੂੰ?
ਉੱਥੇ ਕਨੋਪੀਆਂ ਜਿਹੀਆਂ ਬਣੀਆਂ ਹੋਈਆਂ ਨੇ ਉੱਥੇ ਤੁਸੀਂ ਲੈ ਸਕਦੇ ਹੋ ਲੈ ਕੇ ਆਪਣਾ ਰਾਤ ਰੋ ਸਵੇਰੇ ਮੱਥਾ ਟੇਕੋ ਆ ਜਾਓ।
ਠੰਡ ਤਾਂ ਬਹੁਤ ਹੋਣੀ ਹੈ।
ਠੰਡ ਤਾਂ ਚਲੋ ਯਾਰ ਹੁਣ ਹੁੰਦੀਓ ਐ ਪਹਾੜਾਂ ਤੇ
ਹਮ। ਰਸ਼ ਵੀ ਬਹੁਤ ਹੰਉਦਾ ਕਹਿੰਦੇ ਉੱਥੇ ਹਨਾ।
ਰਸ਼ ਤਾਂ ਹੁੰਦਾ ਹੀ ਹੈ। ਹੁਣ ਜਿਆਦਾ ਹੋਣ ਲੱਗ ਗਿਆ ਉਦੋਂ ਇਨਾ ਨਹੀਂ ਸੀ ਹੁੰਦਾ ਹੁੰਦਾ।
ਆਹ ਹਰੇਕ ਸਾਲ ਰੁਜਾਨ ਬੱਧ। ਭਰਿਆ ਨਾ ਲੋਕਾਂ ਦਾ
ਹਾਂ। ਕੁਛ ਹੁਣ ਉੱਧਰ ਬੀਜੇਪੀ ਕਰਕੇ ਕੰਮ ਬਹੁਤ ਸ ਪਖੇ ਹੋ ਗਏ ਪਹਿਲਾਂ ਤਾਂ ਕੰਮ ਬਹੁਤ ਖ਼ਰਾਬ ਸੀ ਉੱਥੇ।
ਪਤਾ ਤੰਗ ਕਰਦੇ ਉਧਰ ਨਹੀਂ। ਹੁਣ ਥੋੜਾ ਬੀਜੇਪ ਵੀ ਦਾ ਹੋਲਡੋ
ਉਧਰ ਹਾਂ। ਯ ਯਾਰ ਤੇ ਸਾਰੀ ਉਹਨਾਂ ਦੀ ਸੀਗੀ ਫਰ ਚਲੋ ਹੁਣ ਆਏ ਤਾਂ ਉਹ ਬੰਦੇ ਤਾਂ ਸਾਰੇ ਵਧੀਆ ਨੇ ਬਟ ਜਿਹੜੀਆਂ ਸਰਕਾਰਾਂ ਨੇ ਮਾੜੀਆਂ ਹੈ ਨਾ।
ਹਾਂ ਉਹ ਤਾਂ ਹੈ ਜੀ ਸਾਰੇ ਲੋਕ
ਹਾਂ ਸਾਰੇ ਉੱਥੇ ਅਸੀਂ ਗਏ ਸੀ ਸਾਰੇ ਵਧੀਆ ਮਿਲਦੇ ਜੁਲਦੇ ਸੀ
ਆਹ ਹਾਂ।
ਡਲ ਲੇਕ ਅਸੀਂ ਦੋ ਦਿਨ ਲਾਏ ਸੀ ਗੁਲਮਾਰਗ ਗਏ ਸੀ।
ਅੱਛਾ ਰਸਤੇ ਚ
ਅਸੀਂ ਥੱਲੇ ਆ ਕੇ ਪੈਂਤੀ ਕੁ ਕਿਲੋਮੀਟਰ ਦੁਬਾਰਾ ਆ ਕੇ ਉੱਪਰ ਜਾਣਾ ਪੈਂਦਾ।
ਅੱਛਾ।
ਹਾਂ ਅਸੀਂ ਡਲਏ ਕੇ ਦੋ ਡਲਏ ਕੇ ਦੋ ਦਿਨ ਰੁ ਸੀ ਗੇ ਗੁਲਮਾਰਗ ਨਾ ਨਾ ਗੁਲਮਰਗ ਤਾਂ ਉੱਪਰ ਬਸਹਿਣ ਧੂ ਤੱਕ ਜਾਂਦੀਆਂ ਨੇ
ਅੱਛਾ
ਇੱਕ ਵਾਰੀ ਗੁੱਲ ਮਾਰਗ ਨਾ ਓਥੇ ਲੰਗਰ ਅ ਓਥੇ ਢਾਬੇ ਚ ਰੋਟੀ ਖਾਣ ਲੱਗੇ ਭਾਈ ਅਸੀਂ ਦੇਖ ਇੱਕ ਦੂਜੇ ਢਾਬੇ ਕਹੀ ਰਹੀ ਬੜ ਉੱਧਰ ਗਏ ਉਹ ਸਾੇਰੇ ਆਪਸ ਚ ਲੜ ਪਏ ਕਹਿੰਦੇ ਸਾਡੇ ਕੋਲ ਆਇਆ ਓਹ ਕਹਿੰਦੇ ਮੇਰੇ ਕੋਲ ਆਇਆ ਆਪਸ ਤੇ ਲੜ ਪਏ ਓਹ
ਓਹਨਾਂ ਨੇ ਲੜਾਈ ਕਰਾਤੀ ਜਾਂਦੀ ਹੈ ਮਨੂੰ ਫਿਰ ਗੱਲ ਐ ਨਾ ਵੀ ਓਹਨਾਂ ਦਾ ਓਹਨਾਂ ਦਾ ਦੋ ਮਹੀਨੇ ਦਾ ਰੁਜ਼ਗਾਰ ਹੈ ਇਹ
ਹਾਂ ਹਾਂ ਹਾਂ ਹਾਂ ਬਸ ਬੱਸ ਇਹ ਤਾਂ ਹੈ ਤੇ ਨਾਲੇ ਉੱਥੇ ਜਿਹੜਾ ਉਹ ਗਾਣਾ ਨੀ ਸੀਗਾ ਜੈ ਜੈ ਸ਼ਿਵ ਸ਼ੰਕਰ
ਆਾਂ
ਉਹ ਔਥੇ ਬਣਿਆ ਹੋਇਆ ਸੀ ਨਾ ਗੁਲਮਰਗ ਉਹ ਵੀ ਅ ਮੰਦਿਰ ਸ਼ਿਵ ਭਲੇ ਨਾਥ ਦਾ ਦੇਖ ਕੇ ਆਏ
ਜੈ ਸ਼ਿਵ ਸ਼ੰਕਰ ਕਿਹਦਾ ਹੈ
ਜੈ ਜੈ ਔਹਦਾ ਰਜੇਸ਼ ਖੇ ਦਾ ਕਾਂਟਾ ਲਗੇ ਨਾ ਕੰੰਕਰ ਇੱਕ ਔਹ ਗਾਣਾ ਸੀਗਾ ਹਮ ਤੁਮ ਮੈਂ ਇੱਕ ਕਮਰੇ ਮੇ ਬੰਦੇ ਹੈ
ਹਾਂ ਹਾਂ
ਉਹ ਵੀ ਉੱਥੇ ਹੀ ਬਣਿਆ ਹੋਇਆ ਸੀ ਉਹ ਵੀ ਦੇਖ ਕੇ ਆਏ ਉੱਥੇ ਵੀ ਖੱੱਚਰ ਚਲਾਏ ਬਹੁਤ ਇੰਜੋਏ ਕਰਕੇ ਆਏ ਸੀ
ਠੀਕ ਹੈ ਉਹਨੂੰ ਟਾਈਮ ਹੋ ਗਿਆ ਮੈਂ ਕਰਦਾ ਹਣ ਇੱਧਰੋਂ
ਠੀਕ ਹੈ ਭਰਾ